ਹਾਂਜੀ, ਸੀ ਕਾਲ ਜੀ।
ਸਸ਼੍ਰੀ ਕਾਲ ਜੀ ਠੀਕ ਓ?
ਹਾਂਜੀ, ਹਾਂਜੀ ਤੁਸੀਂ ਦੱਸੋ ਕਿਮੇਂ ਓ।
ਫਿਰ ਓੜਰ ਕੀਤਾ ਨੀ ਸਮਾਨ ਕੁਛ ਫਾਸਟ ਫੂੜ?
ਨਈ ਜੀ, ਥੋਨੂੰ ਪਤਾ ਈ ਆ ਓਰਡਰ ਤੇ ਕਿੱਦਾਂ ਦਾ ਕੁਸ ਆਂਦਾ ਵਾ ਸਈ ਚੀਜ਼ਾਂ ਨੀ ਔਦੀਆਂ ਹਨਾ
ਨ, ਈ ਬਰਗਰ ਵਗੈਰਾ ਬਰਗਰ ਚੋਮੀਨ।
ਹਾਂਜੀ, ਹਾਂਜੀ, ਥੋਨੂੰ ਪਤਾ ਇੱਕ ਵਾਰੀ ਨਾ ਅਸੀਂ ਮੰਗਵਾਏਆ ਸੀਗਾ ਪਾਰਸਲ਼, ਜਿਵੇ ਸੋਨੂੰ ਪੱਤਾ ਓ ਨਾ ਫੇਰ ਜਦੋ ਓਡਰ ਕੀਤਾ ਸੀ ਨਾ, ਤੇ ਪੀਜ਼ਾ ਅੱਦਾ ਆਏਆ ਸੀਗਾ।
ਅੱਦਾ ਕੀ ਆਈ ਵੋ ਡਿਲੀਵਰੀ ਨੇੇ ਖਾ ਲੇਆ ਸੀਕੀ?
ਪਤਾ ਨੀ ਮੈਂਨੂੰ ਲੱਗਦਾ, ਖਾ ਲੈਂਦੇ ਜ਼ਮੈਟੋ
ਯਾਰ, ਹਾਂ ਤੇ ਨੀ ਕਰਦੇ ਯਾਰ ਗ਼ਲਤ ਗੱਲ ਹੈਗੀ ਐ ਐ ਤੇ ਬੋਤ। ਐ ਕਰਨਾ ਨੀ ਚਾਈਦਾ।
ਓਹੀ ਤਾਂ ਮੈਨੂੰ ਲੱਗਦਾ ਜ਼ਮੈਟੋ ਆਲੇ਼ ਖਾ ਲੈਂਦੇ ਹੋਰ, ਵੈਸੇ ਖਾਣਾ ਤਾਂ ਨੀ ਚਾਈਦਾ ਆਪਾਂ ਨੂੰ?
ਐ ਤੇ ਗਲਤ ਗੱਲ ਹੈਗੀ, ਤੁਆਂਨੂੰ ਕੰਪਲੇਂਟ ਕਰਨੀ ਚਾਈਦੀ ਸੀ।
ਕੀਤੀ ਸੀਗੀ, ਫੇਰ ਓਨਾਂ ਨੇ ਕੋਸ਼ ਕੇਆ ਈ ਨੀ ਮੈਨੂੰ ਲੱਗਦਾ।
ਜੋਬ ਤੋਂ ਕੱਡਤਾ ਨੇ?
ਪਤਾ ਨੀ ਕੰਪਲੇਟ ਤਾ ਕੀਤੀ ਸੀ ਓਨਾਂ ਦੀ।
ਚਲੋ, ਤੁਸੀ ਇੱਕ ਬਾਰ ਦਾ ਨਾ ਘਾੱਟ ਖਾਏਆ ਕਰੋ, ਵੈਸੇ ਨਾ ਨੁਕਸਾਨ ਕਰਦੈ।
ਹਾਂਜੀ, ਨਾਲੇ਼ ਥੋਨੂੰ ਪਤਾ ਈ ਆ ਫਾਸਟ ਫੂਡ ਕਿੰਨਾ ਨੁਕਸਾਨ ਕਰਦਾ ਵਾ।
ਘੱਟ ਖਾਏਆ ਕਰੋ ਕਿੱਥੇ ਤਿੰਨ ਚਾਰ ਯਾ ਛੇ ਮ੍ਹੀਨੇ ਸਾਲ ਵਚ ਏਕ ਵਾਰੀ ਖਾ ਲੇਆ ਕਰੋ ਜੇ਼ਆਦਾ ਨਾ ਖਾਏਆ ਕਰੋ।
ਹਾਂਜੀ।
ਪਤਾ ਕੀ ਏ ਇਨਫੈਕਸ਼ਨ ਹੁੰਦਾ ਪੇਟ ਦਾ ਨਾ, ਫੇਰ ਕੱਲ ਨੂੰ ਰੱਬ ਨਾ ਕਰੇ ਕੁਛ ਅ ਰੱਬ ਨਾ ਈ ਕਰੇ, ਵੈਸੇ ਸਭ ਦਾ ਭਲਾ ਕਰੇ ਓਵੇਂ ਕਰਕੇ
ਹਾਂਜੀ, ਹੁਣ ਪਤਾ ਕੱਲ, ਕੱਲ, ਕੱਲ ਪਰਸੋਂ ਮੈਂ ਮੋਮੋਸ ਖਾਦੇ ਸੀਗੇ ਕੱਲ ਪਰਸੋਂ ਪਰਸੋਂ ਦਾ ਮੇਰਾ ਗਲਾ਼ ਖਰਾਬ ਹੋ ਗੇਆ, ਮੋਮੋਸ ਦਾ ਕਾਰਕੇ।
ਚਟਨੀ ਜੇਆਦਾ ਖਾ ਲਿੱਤੀ ਨੇ
ਹਾਂਜੀ, ਚਟਨੀ ਦਾ ਕਰਕੇ ਈ ਹੋ ਗੇਆ। ਤੁਸੀ ਲੱਗਦਾ ਅੰਤਰ ਯਾਮੀ ਓ।
ਅੰਤਰ ਜਾਮੀ ਤੁਸੀਂ ਕੈ ਰੈ, ਤੁਸੀਂ ਕੈ ਰਏ ਸੀ ਗਲਾ ਖਰਾਬ ਹੋ ਗੇਆ, ਮੈਂ ਕੇਆ ਲੱਗਦਾ ਫੇਰ ਓ ਕੋਈ ਖੱਟਾ ਵਗੈਰਾ ਜੇਆਦਾ ਖਾ ਲਿੱਤਾ ਹੋਣਾ ਨਾ, ਮੋਮੋਸ ਤਾਂ ਖੱਟੇ ਹੁੰਦੇ ਨੀ।
ਹਾਂਜੀ।
ਹਾਂ।
ਓ ਨਈ ਓ ਨਾ ਬੀਰਾ ਲੈ ਕੇ ਆਏਆ ਸੀਗਾ, ਆਟੇ ਵਾਲੇ਼ ਲੈ ਕੇ ਆਏਆ ਸੀ ਮੈਂ ਓਨਾਂ ਨੂੰ ਕੇਆ ਸੀ ਮੈਦੇ ਆਲੇ਼ ਲੈ ਕੇ ਲੈਆਏਓ।
ਨਈ, ਆਟੇ ਆਲੇ ਤਾਂ ਠੀਕ ਆ, ਮੈਦੇ ਆਲੇ ਤਾਂ ਨੁਕਸਾਨ ਕਰਦੇ ਆ, ਆਟੇ ਆਲੇ ਵੀ ਆਨ ਲੱਗੇ ਮੋਮੋਸ? ਮੈਂ ਤੇ ਯਾਰ ਕਦੀ, ਖਾਦੇ ਨੀ ਆਟੇ ਆਲੇ ਮੋਮੋਸ।
ਆਟੇ ਆਲੇ਼ ਵੀ ਆਂਓਦੇ ਆ ਵੀਰਾ ਲੈ ਕੇ ਆਏਆ ਸੀ ਮੇਰਾ। ਕੋਈ ਨਾ ਜੀ ਮੰਗਵਾ ਦਾੰਗੇ ਥੂਆਂਨੂੰ।
ਕਿੰਨੇ ਆਂਦੇ ਆ ਤੀ ਦੇ, ਤੀ ਦੇ ਆਂਦੇ, ਚਾਲੀ ਦੇ ਆਂਦੇ, ਪੰਜਾਹ ਦੇ
ਪਤਾ ਨੀ ਓ, ਬੀਰੇ ਤੋਂ ਈ ਮੰਗਵਾਏ ਸੀ ਵੀਰੇ ਲੈ ਕੇ ਆਏ ਸੀ ਮੇਰੇ।
ਅੱਛਾ ਫਰਾਈ, ਫਰਾਈ ਹੋਂਦੇ ਨੇ ਯਾ
ਸਿੰਪਲ ਮਤਲਬ ਕਿ ਸਿ੍ਟੀਮ, ਸੑਟਿਮ ਵਾਲੇ ਹੁੰਦੇ ਆ।
ਹਾਂ, ਓ ਖਾਨ ਨੂ ਸਵਾਦ ਆਂਦੇ ਹੋਨ ਬੋਤ ਹਨਾ।
ਹਾਂਜੀ, ਪਰ ਐਂਨਾਂ ਵਾ ਹਨਾ ਦੋ ਦੋ, ਤਿੰਨ ਤੋਂ ਜੇ ਜੇ਼ਦਾ ਖਾਦੇ ਨੀ ਗੇ ਜਾਂਦੇ ਗੇ।
ਨਈ ਰੈਗੂਲਰ ਮੈਂ ਹੋਨਾ ਵਾ ਮੈਂ ਤੁਆਨੂੰ ਕੈ ਤਾ ਰੇਆ ਤੁਸੀਂ ਜਾਣੀ ਕਿ ਮੰਨ ਲੋ ਕੋਈ ਪ੍ਰੋਗਰਾਮ ਵਗੈਰਾ ਫੰਕਸ਼ਨ ਤੇ ਜਾਓ, ਓਥੇ ਤੁਸੀਂ ਖਾ ਲੇਆ ਕਰੋ ਐ ਨਾ ਰੋਜ਼ ਨਾ ਖਾਏਆ ਕਰੋ।
ਹਾਂਜੀ, ਥੁਆਨੂੰ ਪਤਾ ਫਾਸਟ ਫੂ ਕਿੰਨਾ ਨੁਕਸਾਨ ਕਰਦਾ ਵਾ ਸੇਹਤ ਵਾਸਤੇ ਵੀ, ਤੇ ਤੁਹਾਨੂੰ ਪਤਾ ਈ ਆ ਕਿੰਨੇ ਪੁਰਾਣੇ ਤੇਲ ਚ ਬਨਾਂਦੇ ਆ ਚੀਜ਼ਾਂ ਹਨਾ।
ਹੋਰ, ਤਾਈ ਤੇ ਮਨਾ ਕਰ ਰੇਆ ਤੋਨੂੰ ਪਰ ਮੇਰੀ ਗੱਲ ਨੀ ਸੁਣਦੇ ਪਤਾ ਨੀ ਕੇ ਨੀ ਸੁਣਦੇ। ਮੇਨ ਤਾਂ ਸਮਜ ਨੀ ਆਂਦੀ।
ਹਾਂਜੀ, ਨਹੀਂ ਮੈਂ ਤਾਂ ਘੱਟ ਈ ਖਾਨੀ ਆ ਓ, ਵੀਰੇ ਤੋਂ ਮੰਗਵਾਏ ਸੀ ਮੇਰਾ ਦਿਲ ਕੀਤਾ ਤੇ ਮੈਂ ਫੇਰ ਬੀਰੇ ਨੂੰ ਕੋਲ ਕੀਤੀ, ਮੈਂ ਬੀਰੇ ਨੂੰ ਕੇਆ ਮੋਮੋਸ ਲੈ ਆਏਓ ਮੇਰਾ ਦਿਲ ਕਰਦਾ ਪੇਆ ਖਾਣ ਨੂੰ।
ਤੇ ਹੋਰ ਕੀ ਖਾਂਦੇ ਫਾਸਟ ਫੂੜ ਚ ਤੁਆਨੂੰ ਓਰ ਕੀ ਵਦੀਆ ਲੱਗਦੈ?
ਹੋਰ ਗੋਲ਼ ਗੱਪੇ।
ਗੋਲ- ਗੱਪੇ, ਗੋਲ -ਗੱਪੇ ਤਾਂ ਮੇਰੀ ਫੇਵਰਟ ਏ, ਕੱਲ੍ਹ ਮੈਂ ਵੇਆ ਚ ਗੇਆ ਹੀ ਨਾ ਫੇਰ ਓਥੇ ਵੀ ਗੋਲ -ਗੱਪੇ ਖਾਦੇ ਸੀ ਮੈਂ।
ਹਾਂਜੀ, ਥੋਂਨੂੰ ਪਤਾ ਈ ਆ ਹਰੇਕ ਕੁੜੀ ਨੂੰ ਗੋਲ- ਗੱਪੇ ਈ ਪਸੰਦ ਹੁੰਦੇ ਆ।
ਹਾਂ, ਕੁੜੀ ਨੂੰ ਕਿ ਮੁੰਡੇਆਂ ਨੂੰ ਵੀ ਅੱਜ-ਕੱਲ ਤੇ ਮੁੰਡੇਆਂ ਤੇ ਵੀ, ਪਸੰਦ ਓਣ ਲੱਗ ਗ ਗੋਲ-ਗ
ਅੱਛਾ ਤੁਸੀਂ, ਤੁਸ, ਤੂਸੀ ਵੀ ਗੋਲ਼, ਗੱਪੇ ਖਾਂਦੇ ਓ?
ਆ ਮੈਨੂੰ ਵੀ ਸਵਾਦ ਲੱਗਦੈ, ਤੁਸੀਂ ਕਿੰਨੇ ਖਾ ਲੈਂਦੇ ਹੋ ਵੈਸੇ?
ਮੈਨੂੰ ਤੇ ਜਿੰਨੇ ਮਰਜੀ ਖਵਾ ਦੋ ਮੈਂ ਤਾਂ ਖਾ ਈ ਲੈਨੀ ਹਾਂਜੀ, ਐਨੇ, ਐਨੇ ਕੀ ਖਾ ਲੈਨੀ, ਗਾ ਹੀ ਲੈਨੀ ਉ ਤਾ। ਦੋਨੇ ਈ ਖਾ ਲੈਂਦੀ, ਜੇਆਦਾਤਰ ਮੈਨੂੰ ਆਟੇ ਆਲੇ ਵਦੀਆ ਲੱਗਦੇ।
ਆ ਮੈਨੂੰ ਆਟੇ ਆਲੇ ਤੈਰ ਬੜੇ ਬੇਕਾਰ ਲਗਦੇ ਆ, ਮੈਨੂੰ ਸੂਜੀ ਵਾਲ ਵਦੀਆ ਲੱਗਦੇ ਆ।
ਨਈ ਮੈਨੂੰ ਆਟੇ ਆਲੇ਼, ਆਟੇ ਆਲੇ਼ ਵਦੀਆ ਲੱਗਦੇ ਪਰ ਪਾਣੀ ਖੱਟਾ-ਮਿੱਠਾ ਹੋਵੇ, ਨਾ ਜਾਦਾ ਤਿੱਖਾ ਹੋਵੇ ਤੇ ਨਾ ਜਾਦਾ ਮਿੱਠਾ ਹੋਵੇ ਠੀਕ ਇੱਕ ਜਈ ਹੋਵੇ
ਸੂਜੀ ਦੇ ਵਿੱਚ ਨਾ ਸੂਜੀ ਦੇ ਗਲੱਪੇ ਹੁੰਦੇ ਨਾ। ਤੁਸੀਂ ਖਾਧੇ ਕਦੀ ਸੂਜੀ ਦੇ?
ਹਾਂ ਖਾਧੇ ਤਾਂ ਹੈਗੇ। ਪਰ, ਮੈਨੂੰ ਵਧੀਆ ਨੀ ਲੱਗਦੇ।
ਸੂਜੀ ਦੇ ਵਿੱਚ ਨਾ ਯਾਣੀ ਕੀ ਉਹ ਸਟਫਿੰਗ ਕਰਕੇ ਆਲੂ ਦੀ ਉੱਤੇ ਦਈਂ ਪਾ ਕੇ ਖੱਟੀ ਚਟਨੀ, ਮਿੱਠੀ ਚਟਨੀ ਉੱਤੇ ਪਿਆਜ, ਉੱਤੇ ਮਸਾਲਾ ਵਗੇਰਾ, ਵਗੇਰਾ। ਉਹ ਤੁਸੀਂ ਖਾਓ ਪੰਜ ਛੇ ਗੋਲ ਗੱਪੇ ਮਜ਼ਾ ਆ ਜਾਏ ਗਾ।ਤੁਹਾਨੂੰ ਸਵਾਦ ਆ ਜਾਏਗਾ। ਪਾਨੀ ਤੁਸੀਂ ਭੁੱਲ ਹੀ ਜੋਗੇ।
ਨਹੀਂ ਜੀ ਮੈਨੂੰ ਦਹੀਂ ਵਾਲੇ ਗੋਲ, ਦਹੀਂ ਵਾਲੇ ਗੋਲਗੱਪੇ ਖਾਧੇ ਤਾਂ ਹੈਗੇ ਪਰ ਮੈਨੂੰ ਵਧੀਆ ਨੀ ਲੱਗਦੇ। ਕਰਕੇ ਮੈਂ ਪਾਣੀ ਆਲੇ ਹੀ ਖਾਨੀ ਜ਼ਿਆਦਾ।
ਤੁਹਾਨੂੰ ਖੱਟਾ ਜ਼ਿਆਦਾ ਪਸੰਦ ਹੈਗਾ, ਮੈਂ ਨੋਟਿਸ ਕੀਤਾ ਤੁਹਾਨੂੰ
ਖੱਟਾ, ਮਿੱਠਾ ਪਾਣੀ ਠੀਕ ਜਿਆ ਈ।
ਖੱਟਾ ਤੁਸੀਂ ਮੋਮਸ ਨਾਲ ਚਟਨੀ ਖਾਂਦੇ ਹੋ ਗੋਲ ਗੱਪੇ ਨਾਲ ਪਾਣੀ ਖੱਟਾ। ਜ਼ਿਆਦਾ ਖੱਟਾ ਨਾ ਖਾਇਆ ਕਰੋ। ਬਸ ਹਾਂ, ਫਿਰ ਜ਼ੁਬਾਨ ਕਦੀ ਜ਼ੁਬਾਨ ਤੁ ਕਦੀ ਕੋੜੀ ਨਾ ਹੋਜੇ ਨਾ।
ਹਾਂਜੀ। ਮਿੱਠਾ ਤਾਂ ਮੈਂ ਬਿਲਕੁਲ ਬਿਲਕੁਲ ਹੀ ਨਹੀਂ ਖਾਂਦੀ ਮਿੱਠੇ ਨੂੰ ਤਾਂ ਮੈਂ ਬਿਲਕੁਲ ਮੂੰਹ ਹੀ ਨਹੀਂ ਲਾਉਂਦੀਗੀ।
ਅੱਛਾ ਜੀ। ਗਾਜਰ ਪਾਵੇ
ਹ ਸੱਚੀ ਹਾਂ ਜਦੋਂ ਆਪਾਂ ਸਰਦੀਆਂ ਚ ਗੁਜਰੇਲਾ ਬਣਾਈਦਾ ਨਾ ਗਾਜਰ ਦਾ ਉਹ ਮੈਂ ਖਾ ਲੈਂਨੀ। ਕਿਉਂਕਿ, ਉਹ ਮੈਨੂੰ ਟੇਸਟੀ ਲੱਗਦਾ ਜਾਂ। ਮੈਂ ਖੀਰ ਖਾ ਲੈਂਨੀ। ਹੋਰ ਮੈਨੂੰ ਮਿੱਠੇ ਚ ਕੁਛ ਨੀ ਪਸੰਦ ਹੈਗਾ।
ਗੁਲਾਬ ਜਾਮੁਨ, ਚਿੱਟੇ ਰਸਗੁੱਲੇ
ਨਹੀਂ ਮੈਨੂੰ ਕੁਛ ਨੀ ਪਸੰਦ ਮਿੱਠਾ ਵਾਲਾ ਹੁੰਦਾ ਉਹਨਾਂ ਚ
ਮੇਰਾ ਤਾਂ ਫੇਵਰੇਟ ਹੈਗਾ ਮਿੱਠਾ।
ਜਾਂ ਮੈਂ ਖੋਏ ਵਾਲੀ ਬਰਫ਼ੀ ਖਾ ਲੈਂਨੀ ਆ।
ਹੁਣ ਮੈਂ ਸਵੇਰੇ ਘੇਵਰ ਲੈ ਗਿਆ। ਸੌ ਰੁਪਏ ਦਾ ਫਿਰ ਮੈਂ ਥੋੜਾ ਆਪ ਮੈਨ ਕਿ ਅੱਧੇ ਜ਼ਿਆਦਾ ਮੈਂ ਖਾਦਾ ਪਾ ਮੰਮੀ-ਡੈਡੀ ਦੇ ਤਾ, ਘੇਵਰ ਖਾਧਾ ਕਦੀ?
ਹਾਂ ਨਹੀਂ ਮੈਂ ਨੀ ਖਾਧਾ ਤੁਹਾਨੂੰ ਪਤਾ ਮਿੱਠਾ ਮੈਨੂੰ ਜ਼ਿਆਦਾ ਨੀ ਵਧੀਆ ਲੱਗਦਾ ਕਰਕੇ ਮੈਂ ਖਾਂਦੀ ਨੀ ਕੁਛ।
ਉਹ ਫਿਲਮ ਦਾ ਡਾਇਲੋਗ ਨੀ ਹੈਗਾ। ਮੈਂ ਕੇਕ ਕਦੀ ਖਾ ਕੇ ਉਹ ਫਿਲਮ ਦਾ ਕ ਨਾ ਐਮੀ ਵੀਰਕ ਦੀ ਮੈਂ ਕਦੀ ਕੇਕ ਖਾ ਕੇ ਨੀ ਵੇਖਿਆ। ਤੁਸੀਂ ਘੇਵਰ ਕਦੇ ਖਾ ਕੇ ਨਹੀਂ ਵੇਖਿਆ।
ਕੇਕ ਤਾਂ ਮੈਂ ਬਹੁਤ ਵਾਰੀ ਖਾਧਾ ਵਾ। ਮੈਨੂੰ ਡੇਅਰੀ ਮਿਲਕ ਚਾਕਲੇਟ ਵੀ ਬਹੁਤ ਪਸੰਦ ਆ।
ਡੈਰੀ ਮਿਲਕ?
ਹਾਂਜੀ, ਤੁਸੀਂ ਮੰਨਣਾ ਨੀ ਹਨਾ। ਇੱਕ ਵਾਰੀ ਨਾ ਡੈਅਰੀ ਮਿਲਕ ਚਾਕਲੇਟ ਲਿਆਉਂਦੀ ਸੀਗੀ ਮੇਰੇ ਬਰਡੇ ਤੇ ਦੋ ਸੌ ਦੀ ਤੇ ਮੈਂ ਸਾਰੀ ਖਾ ਗਈ।
ਕੱਲੀ?
ਹੋਰ ਕੱਲੀ ਖਾ ਗਈ ਮੈਂ।
ਅੱਛਾ ਜੀ! ਮੈਂ
ਥੋਨੂੰ ਪਤਾ ਹੀ ਆ। ਤੁਹਾਨੂੰ ਪਤਾ ਨਾ ਡੈਅਰੀ ਮਿਲਕ ਚੋਕਲੇਟ ਕਿੱਡੀ ਵੱਡੀ ਹੁੰਦੀ ਦਸ ਵਾਲੀ।
ਆਹੋ ਮੈਂ ਸਮਝ ਗਿਆ। ਬਹੁਤ ਵੱਡੀ ਨੇ ਸਾਰੀ ਖਾਗੇ ਤੁਸੀਂ?
ਉਹ ਸਾਰੀ ਮੈਨੂੰ ਵਧੀਆ ਲੱਗਦੀ ਨਾ। ਮੈਨੂੰ ਪਸੰਦ ਆ ਚੋਕਲੇਟ ਤਾਂ ਕਰਕੇ ਕੇ ਉਹ ਸਾਰੀ ਖਾ ਗਈ ਸੀ।
ਮੈਂ ਤਾਂ ਅੱਜ ਤੱਕ ਕਦੀ ਮੈਂ ਤਾਂ ਕਦੀ ਵੀਹ ਰੁਪਏ ਲਈ ਨੀ ਖਾਧੀ। ਅੱਜ ਤੱਕ ਪੂਰੀ
ਤੁਹਾਨੂੰ ਵਧੀਆ ਨੀ ਲੱਗਦੀ?
ਚੋਕਲੇਟ ਨਾ ਦੰਦਾਂ ਚ ਭਰੀ ਜਾਂਦੀ ਆ। ਮੈਂ ਨਾ ਫੇਰ ਮੈਨੂੰ ਨਾ ਪਤਾ ਨੀ
ਮੈਨੂੰ ਨਾ ਫੈਮਲੀ ਚ ਵੀ ਸਾਰੇ ਕਹਿੰਦੇ, ਕਹਿੰਦੇ।ਤੂੰ ਇੰਨੀ ਚੋਕਲੇਟ ਖਾਨੀ ਤੇਰੇ ਦੰਦ ਕਿਉਂ ਨੀ ਖਰਾਬ ਹੁੰਦੇ? ਮੈਂ ਕਿਹਾ ਪਤਾ ਤਾਂ ਨੀ ਮੈਂ ਬੁਰਸ਼ ਕਰ ਲੈਂਨੀ ਆ। ਮੈਨੂੰ ਲੱਗ ਤਾਂ ਨੀ ਖਰਾਬ ਹੁੰਦੇ।
ਦੋ ਵਾਰੀ ਬੁਰਸ਼ ਕਰਦੇ ਹੋਏ ਨਾ ਖਾਣ ਤੋਂ ਬਾਅਦ ਰਾਤੀ ਵੀ।
ਹਾਂਜੀ।
ਥੋੜਾ ਮਿੱਠਾ ਵੈਸੇ ਘੱਟ ਹੀ ਖਾਣਾ ਚਾਹੀਦਾ ਫੇਰ ਅੱਗੇ ਜਾ ਕੇ ਨਾ ਬਿਮਾਰੀ ਲੱਗਦੀ ਹੈ। ਨਾ ਉਹਦੇ ਨਾਲ ਤੁਹਾਨੂੰ ਪਤਾ
ਮਿੱਠਾ ਤਾਂ ਮੈਂ ਵੈਸੇ ਘੱਟ ਹੀ ਖਾਂਦੀ ਪਰ ਚੋਕਲੇਟ ਮੈਨੂੰ ਜ਼ਿਆਦਾ ਵਧੀਆ ਲੱਗਦੀ ਹੈ। ਇਸ ਕਰਕੇ ਮੈਂ ਚੋਕਲੇਟ ਜ਼ਿਆਦਾ ਖਾਂਨੀ ਆ। ਹ।
ਚਲੋ ਐਤਕੀ ਤੁਹਾਨੂੰ ਚੋਕਲੇਟ ਗਿਫਟ ਕਰ ਦਾਂਗਾ। ਢਾਈ ਸੌ ਆਲੀ
ਕੋਈ ਨਾ ਜੀ, ਠੀਕ ਆ ਜੀ।
ਹੋਰ ਕੀ ਖਾਉਗੇ?
ਨਾ ਮੇਰਾ ਬਰਡੇ ਹੈਗਾ ਵਾ। ਦਸਵੇਂ ਮਹੀਨੇ ਚ ਆਇਓ ਇਨਵਾਈਟ ਕਰਾਂਗੇ ਤੁਹਾਨੂੰ
ਕੋਈ ਨੀ ਫੇਰ ਮੇਰੇ ਵਾਸਤੇ ਤੁਸੀਂ ਪੀਜ਼ਾ ਮੰਗਵਾ ਕੇ ਰੱਖਣਾ।
ਠੀਕ ਆ।ਜੀ ਤੁਹਾਨੂੰ ਪੀਜ਼ਾ ਪਸੰਦ ਆ?
ਹਾਂ ਪੀਜ਼ਾ ਮੈਂ ਖਾ ਲੈਂਦਾ ਕਦੀ, ਕਦੀ ਵਧੀਆ ਲੱਗਦਾ ਮੈਨੂੰ ਨਾ।
ਪੀਜ਼ਾ ਨੀ ਪੀਜ਼ਾ ਸਿਹਤ ਲਈ ਸਹੀ ਨੀ ਹੈਗਾ ਫਾਸਟਫੂਡ ਐ।
ਕਦੇ ਕਦੀ ਚੱਲ ਜਾਂਦਾ ਵਾ ਰੋਝ ਨੀ।
ਕੁਛ ਹੋਰ ਮੰਗਵਾ ਲਿਓ।
ਨਹੀਂ ਬਰਥਡੇ ਤਾਂ ਤੁਹਾਡਾ ਸਾਲ 'ਚ ਇੱਕ ਵਾਰੀ ਆਦਾ ਨਾ ਉਹਨੂੰ
ਠੀਕ ਆ। ਕੋਈ ਨਾ ਜੀ। ਮੰਗਵਾ ਦਾਂਗੇ। ਹੋਰ ਕੁਛ ਹੁਕਮ। ਸਾਨੂੰ ਗਾਉਣ ਦਾ ਬਹੁਤ ਮਜ਼ਾ ਆਉਂਦਾ ਏ।
ਨਾਲ ਠੰਡਾ ਹੋਜੇ ਗਾ।
ਕਿਹੜਾ ਪੀਂਦੇ ਓ ਤੁਸੀਂ?
ਠੰਡਾ ਜਿਹੜਾ ਮਰਜੀ ਪਲਾ ਦੇਣਾ, ਕੋਕਾ ਕੋਲਾ ਕੋਈ ਵੀ। ਜੋਈ ਵਟੇਵਰ, ਡੀਊ।
ਮੈਨੂੰ ਤਾਂ ਜ਼ਿਆਦਾ ਮਾਜ਼ਾ ਪਸੰਦ ਇਆ। ਮਜ਼ਾ ਹਾਂਜੀ।
ਮਾਜ਼ਾ ਤਾਂ ਮੇਰੀ ਫੇਵਰੇਟ ਹੈਗੀ, ਪਰ ਮੈਂ ਅਵੋਇਡ ਕਰਨਾ ਮਾਜਾ ਨਾ।
ਉਹ ਵੀ ਮੈਨੂੰ ਜਿੰਨਾ ਮਰਜੀ, ਉਹ ਵੀ ਮੈਨੂੰ ਜਿੰਨਾ ਮਰਜੀ ਪਿਆ ਲੋੋ।
ਮਾਜ਼ਾ?
ਮਾਜਾ਼ ਮੈਂ ਬਹੁਤ ਪੀਂਨੀ ਹਾਂ।
ਅੱਛਾ ਵੈਸੇ ਮੈਨੂੰ ਵੀ ਸਵਾਦ ਲੱਗਦੀ ਐ।ਮਾਜਾ਼ ਨਾ।
ਹਾਂਜੀ।
ਅੰਬ ਵਗੈਰਾ ਅੰਬ ਵੈਸ ਅੰਮਾਂ ਦੀ ਨਹੀਂ ਬਦੀਦੇ ਉਹਦੇ ਚ ਕੈਮੀਕਲ ਵਗੈਰਾ ਪੈਂਦੇ ਨੇ।
ਅੰਬ ਨੀ ਅੰਬ ਤੁਹਾਨੂੰ ਪਤਾ ਨਾ ਗਰਮ ਕਿੰਨੇ ਹੁੰਦੇ ਆ। ਫਿਰ ਫੇਸ ਤੇ ਦਾਣੇ-ਦਾਣੇ ਹੋਣ ਲੱਗ ਜਾਂਦੇ ਆ।
ਉਹ ਫੇਰ ਘੱਟ ਖਾਣੇ ਚਾਹੀਦੇ ਨਾ। ਜਾਣੀ ਕਿ ਤਿੰਨ ਚਾਰ ਇਕੱਠੇ ਅੰਬ ਖਾ ਲੋ ਨਾ। ਐ ਨੀ ਕੇ ਮੰਨ ਲਓ ਇੱਕ-ਅੱਧਾ ਅੰਬ ਖਾ ਲਿਆ। ਫ ਨੁਕਸਾਨ ਹੀ ਆ। ਥੋੜ੍ਹਾ ਖਾਇਆ ਕਰੋ। ਥੋੜ੍ਹਾ ਖਾਇਆ ਕਰੋ ਨਾ।
ਧੋਕੇ ਈ ਧੋਕੇ ਖਾਈਦੇ। ਪਰ ਮੈਨੂੰ ਵੈਸੇ ਹੁਣ ਅੰਬ ਸਹੀ ਨੀ ਲੱਗਦੇ।ਊ ਮੈਨੂੰ ਮਾਜਾ ਜੂਸ ਵਧੀਆ ਲੱਗਦਾ। ਪਰ ਮੈਨੂੰ ਅੰਬ ਨੀ ਸਹੀ ਲੱਗਦੇ।
ਅੱਛਾ ਵੈਸੇ। ਅੰਬ ਖਾਣ ਚ ਨਾ। ਮੂੰਹ ਸਾਰਾ ਖ਼ਰਾਬ ਲਗਦਾ।
ਹਾਂਜੀ। ਮੈਨੂੰ ਘਰ ਦੇ ਵੀ ਸਾਰੇ ਕਹਿ ਦਿੰਦੇ। ਤੈਨੂੰ ਪਸੰਦ ਕੀ ਆ? ਤੈਨੂੰ ਚੋਕਲੇਟ। ਤਾਂ ਲਿਆ ਦਿੰਦੇ। ਉਹ ਖਾਧੀ ਜਾਏਆ ਘਰ ਰੋਟੀ। ਟੀ ਨਾ ਖਾਏਆ ਕਰ। ਬਹੁਤ ਜਿਆਦਾ ਖਾਂਨੀ ਆ ਮੈਂ।
ਇੱਕ ਡੱਬਾ ਮੰਗਵਾ ਕੇ ਰੱਖ ਲਓ ਚੋਕਲੇਟ ਦਾ। ਜਦੋਂ ਵੀ ਭੁੱਖ ਲੱਗੇ ਚੋਕਲੇਟ ਖਾ ਲਈ। ਰੋਟੀ ਬੰਦ ਹੀ ਕਰ ਦੋ।
ਮੰਗਵਾਉਣਾ ਹੀ ਪੈਣਾ। ਮੈਨੂੰ ਤਾਂ ਲੱਗਦਾ।
ਕੋਈ ਨੀ। ਮੈ ਮੰਗਵਾ ਦਵਾਂਗਾ ਚੋਕਲੇਟ ਦਾ ਡੱਬਾ।
ਠੀਕ ਆ ਜੀ। ਕੋਈ ਨਾ ਆ ਜਿਓ ਮੇਰੇ ਬਰਡੇ ਤੇ। ਤੁਹਾਡੇ ਲਈ ਪੀਜ਼ਾ ਮੰਗਵਾ ਦਾਂਗੇ।
ਅੱਜ ਹੁਣ ਚੱਲ ਰਿਹਾ ਛੇਵਾਂ ਮਹੀਨਾ । ਚਾਰ ਮਹੀਨੇ ਹੋ ਗਏ। ਕੋਈ ਨੀ। ਮੈਂ ਉਦੇ ਤੱਕ ਤਿਆਰੀ ਕਰਕੇ ਰੱਖਣਾ ਪੂਰੀ। ਆਪਣੀ ਡਾਇਟਿੰਗ ਵਗੈਰਾ। ਹੁਣ ਨਾਲ ਹੀ ਕਰ ਲੈਂਦੇ ਆ ਨਾ। ਪੀਜ਼ਾ ਪੀਜ਼ਾ ਖਾਣ ਦੀ ਦਿੱਕਤ ਨਾ ਆ ਜਾਵੇ ਮੈਨੂੰ।
ਬੰਦ ਕਰਕੇ ਚੱਲ ਮੈ । ਕਿ ਕਿਹਾ। ਹਾਂ ਜੀ ਕੌਣ ਭਾਈ। ਹਾਂ ਜੀ। ਕੌਣ ਆ।